ਹੈਲੋ ਸਤਿ ਸ਼੍ਰੀ ਅਕਾਲ ਮੈਡਮ।
ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ਹੋ ਠੀਕ ਹੋ? ਵਧੀਆ
ਵਧੀਆ ਤੁਸੀਂ ਸੁਣਾਓ।
ਠੀਕ ਆ ਠੀਕ ਆ ਜੀ।
ਕੀ ਕਰਦੇ?
ਬਸ ਰੋਟੀ ਖਾ ਕੇ ਆਈ ਸੀਗੀ ਉੱਪਰ ਤੁਸੀਂ ਖਾ ਲਈ?
ਅਸੀਂ ਵੀ ਖਾ ਲਈ।
ਓਕੇ-ਓਕੇ ਕੀ ਬਣਾਇਆ ਅੱਜ?
ਅੱਜ ਮੈਗੀ।
ਮੈਗੀ, ਰਾਤ ਨੂੰ ਮੈਗੀ!
ਬਸ ਮਨ ਕਰ ਰਿਹਾ ਸੀਗਾ, ਫਿਰ ਮੈਂ ਬਣਾ ਲਈ।
ਓਕੇ-ਓਕੇ, ਚਲੋ ਵਧੀਆ ਗੱਲ ਏ ਅਸੀਂ ਤਾਂ ਲੰਗਰ ਖਾਧਾ ਗੁਰਦਵ ਲਿਆਂਦੇ ਆਏ ਸੀਗੇ ਪਾਪਾ। ਤਾਂ ਉਹ ਫਿਰ ਉਹ ਕੜੀ ਸੀਗੀ, ਅਹ ਆਲੂ ਸੋਇਆਬੀਨ ਜਿਹੜੀ ਹੁੰਦੀ ਉਹ ਸੀ ਸਬਜ਼ੀ ਨਾਲ ਰੁਮਾਲੀ ਰੋਟੀਆਂ।
ਵਾਹ!
ਹੋਰ ਹੋਰ ਲੰਗਰ ਵੀ ਚਲੋ ਨਸੀਬ ਵਾਲਿਆਂ ਨੂੰ ਮਿਲਦਾ।
ਉਹ ਤੇ ਹੈ ਈ।
ਹਾਂਜੀ-ਹਾਂਜੀ, ਹੋਰ ਤੁਹਾਡੇ ਇਧਰ ਆਵਾਜ਼ ਆ ਰਹੀ ਕੋਈ ਪ੍ਰੋਗਰਾਮ ਦੀ ਮੈਨੂੰ ਤਾਂ ਆ ਰਹੀ ਇਧਰ।
ਪਤਾ ਨੀ ਨਾ ਸਾਡਾ ਏਰੀਆ ਕਿੱਥੇ-ਕਿੱਥੇ ਆ ਮੈਨੂੰ ਤਾਂ ਕੋਈ ਨੀ ਆ ਰਹੀ ਆਵਾਜ਼।
ਅੱਛਾ-ਅੱਛਾ ਮੇਰੇ ਸਾਡੇ ਇੱਧਰ ਨਾ ਲਾਈਟਸ ਬਹੁਤ ਪੈ ਰਹੀਆਂ ਉਹ ਪ੍ਰੋਗਰਾਮ ਹਾਂਜੀ ਆ ਰਹੀ ਹੋਣੀ ਇੱਧਰ ਵੀ ਆ ਰਹੀ ਹੈ। ਹਾਂਜੀ-ਹਾਂਜੀ, ਚੀਕਾਂ ਜੀਆਂ ਵੱਜਦੀਆਂ ਪਈਆਂ।
ਹਾਂ-ਹਾਂ ਬਸ-ਬਸ ਉਹੀ-ਉਹੀ ਮੈਨੂੰ ਆ ਰਹੀ ਆ ਪਰ ਮੈਨੂੰ ਲਾਈਟਿੰਗ ਕੋਈ ਨਹੀਂ ਦਿਖੀ।
ਹਾਂਜੀ-ਹਾਂਜੀ ਲਾਈਟਿੰਗ ਇੱਕ ਪੈ ਰਹੀ ਹੈ ਇੱਧਰ।
ਉਹ ਮੈਂ ਨਾ ਐਕਚੁਲੀ ਗਲੀ 'ਚ ਵਾ ਸੈਰ ਕਰਦੀ ਆ ਜੇ ਇਸ ਲਈ ਨਹੀਂ ਦਿਖ ਦੀ ਹੋਣੀ ਜੇ ਮੈਂ ਉੱਪਰ ਜਾਂਦੀ ਨਾ ਫੇਰ ਮੈਨੂੰ ਦਿਖ
ਓਕੇ-ਓਕੇ ਉੱਪਰ ਚੱਲ ਜਾਂਦੇ ਫਿਰ ਬਾਹਰ ਆਏ, ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਉਹੀ ਕਿਤੇ ਕੁਆਲੀਆਂ ਹੀ ਹੋਣੀਆਂ।
ਹਾਂ ਮੈਨੂੰ ਵੀ ਆ ਲਾਈਟਾਂ ਦਿਸ ਪਈਆਂ ਇੱਕ ਲਾਈਟ ਗਈ ਆ ਇਧਰੋਂ।
ਅੱਛਾ-ਅੱਛਾ। ਮੈਂ ਉਹੀ ਕਹਿੰਨੀ ਮਤਲਬ ਏਰੀਏ ਦੇ ਹਿਸਾਬ ਨਾ ਪਤਾ ਲੱਗ ਜਾਂਦਾ ਬੰਦੇ ਨੂੰ ਕਿੱਧਰ ਪ੍ਰੋਗਰਾਮ ਕਿੱਧਰ।
ਇਹ ਸਾਡੇ ਵੀ ਏਰੀਏ ਤੋਂ ਵੀ ਅੱਗੇ ਲੱਗ ਰਿਹਾ ਪ੍ਰੋਗਰਾਮ ਮੈਨੂੰ।
ਅੱਛਾ ਅੱਛਾ ਹਾਜੀ ।ਇੱਧਰ ਕਿਤੇ ਲੱਗਦਾ ਮੈਨੂੰ।
ਹਾਂ ਮਤਲਬ ਗਰਮੀਆਂ ਦੇ ਦੋ ਕੁ ਮੰਥ ਹੁੰਦੇ ਹੈ ਨਾ ਤੇ ਜਿਹੜੇ ਮਤਲਬ ਮੁਹੱਲੇ ਹੁੰਦੇ ਆ ਜਾਂ ਪਿੰਡ ਹੁੰਦੇ ਉਹ ਕਵਾਲੀ ਨਕਲਾਂ ਵਗੈਰਾ ਇਹ ਚੀਜ਼ਾਂ ਹੁੰਦੀਆਂ ਇਹਨਾਂ ਦਿਨਾਂ 'ਚ
ਹਾਂਜੀ ਹਾਂਜੀ। ਉਹ ਤਾਂ ਹੈ। ਹੋਰ ਠੀਕ ਆ।
ਬਸ ਵਧੀਆ।
ਓ ਓਕੇ ਹੋਰ ਘਰ ਸਭ ਵਧੀਆ। ਅੱਜ ਕੁਛ ਨੀ ਬਸ
ਘਰ ਵੀ ਠੀਕ ਹੈ।
ਓਕੇ ਓਕੇ ਚਲੋ ਵਧੀਆ ਹੀ ਚਾਹੀਦਾ।
ਮੈਂ ਕਿਹਾ ਕੀ ਕੀਤਾ ਅੱਜ। ਫਿਰ ਤੁਸੀਂ
ਅੱਜ ਫੇਰ ਅਸੀਂ ਕੰਮ ਉਹ ਘਰ ਹੀ ਬੈਠੇ ਰਹੇ ਸਾਰਾ ਦਿਨ ਬੋਰ ਹੁੰਦੇ ਰਹੇ ਮੈਂ ਕਿਹਾ ਚਲੋ ਤੁਹਾਨੂੰ ਵੀ ਲਾ ਲੈਂਦੀ ਆ। ਬਟਰ ਤੁਸੀਂ ਮਿਲਦੇ ਸੀਗੇ ਹੋਰ, ਹੋਰ
ਮੈਂ ਤੇ ਸਵੇਰੇ ਮੇਰਾ ਫੋਨ ਹੀ ਬੰਦ ਹੋ ਗਿਆ ਸੀਗੇ ਤਾਂ ਮੈਂ ਵੀ ਫ੍ਰਰੀ ਤੇ ਹੁਣ ਚਾਰਜ ਕਰਕੇ ਮੈਂ ਉੱਠੀ ਸੀ।
ਓਕੇ ਓਕੇ
ਅਤੇ ਯੂਜ ਕਰਦੀ ਰਹੀ ਤਾਂ ਉਹ ਤੋਂ ਬਾਅਦ ਚਾਰ ਨਹੀਂ ਲਾਇਆ ਪਤਾ ਨੀ ਲੱਗਿਆ ਕਦੋਂ ਬੰਦ ਹੋ ਗਿਆ ਪਹਿਲਾਂ ਤਾਂ ਮੈਂ ਦੇਖਿਆ ਹੀ ਨਹੀਂ ਵੀ ਬੰਦ ਪਿਆ ਆਆ
ਅੱਛਾ ਅੱਛਾ।
ਫਿਰ ਦੁਪਹਿਰੇ ਕੁ ਜੀ ਦੇਖਿਆ ਤੇ ਉਦੋਂ ਬਾਂਸੀ ਫਿਰ ਚਾਰਜ ਲਾਇਆ ਉਹ ਤੋਂ ਬਾਅਦ ਮੈਂ ਸੌ ਗਈ ਸ਼ਾਮੀ ਚੱਕਿਆ
ਹੋਰ ਕਿੱਦਾਂ ਰਿਹਾ ਫਿਰ ਅੱਜ ਦਾ ਦਿਨ ਤੁਹਾਡਾ।
ਅੱਜ ਤਾਂ ਤਾਂ ਬਹੁਤ ਵਧੀਆ ਸੀ।
ਅੱਛਾ ਅੱਛਾ ਅਪਆਇੰਟਮੈਂਟ ਹੋ ਗਈ ਸੀ ਤੁਹਾਡੀ।
ਹਾਂਜੀ।
ਅ
ਹਾਂਜੀ, ਹਾਂਜੀ। ਡਾਕਟਰ ਨਾਲ ਅਪੋਇੰਟਮੈਂਟ ਸੀ ਨਾ ਮੇਰੀ ਬਹੁਤ ਵਧੀਆ ਹੋਈ।
ਓਕੇ ਓਕੇ ਤੁੂੰ ਰਾ ਤਾ ਨੀ ਸੀ ਜ਼ਿਆਦਾ।
ਨਹੀਂ ਨਹੀਂ ਬਸ ਮੈਂ ਤੇ ਡਾਕਟਰ ਸਾਹਿਬ ਵੀ ਸਹੀ।
ਓਕੇ ਓਕੇ ਫਿਰ ਤਾਂ ਚਲ ਜਿਆਦਾ ਵਧੀਆ ਹੋ ਗਈ ਹੋਣੀ।
ਹਾਂਜੀ।ਹਾਂਜੀ। ਹੁਣ ਡਾਕਟਰ ਦੇ ਜਾਨ ਟਾਈਮ ਸੀਗਾ ।ਨਾਉਤੋਂ ਫਿਰ ਉਦੋਂ ਮੈਂ ਗਈ ਸੀ। ਤੇ ਵਧੀਆ ਡਾਕਟਰ ਸਾਹਿਬ ਨੇ ਪ੍ਰੋਪ ਪਰ ਚੈੱਕ ਕਰਕੇ
ਠੀਕ ਹੈ, ਠੀਕ ਹੈ। ਠੀਕ ਹੈ, ਠੀਕ ਹੈ।ਚਲੋ, ਸਹੀ ਹੈ।
ਮੈਨੂੰ ਲਗਦਾ ਸੀ ਮੈਂ ਕਿਹਾ ਸ਼ਦ ਟੈਸਟ ਵਗਰਾ ਹੋਣਗੇ।ਡਾਕਟਰ ਸਾਬ ਕਹਿੰਦੇ ਮੈਂ ਚੰਗੀ ਤਰ ਚੈੱਕ ਕਰ ਲੈਣਾ।ਟੈਸਟਾਂ ਦੀ ਲੋੜ ਹੀ ਨਹੀਂ। ਫਿਰ ਇਦਾਂ ਚੈੱਕ ਕਰਕੇ ਦਵਾਈ ਦੇ ਦਿੱਤੀ ਸੀ।
ਠੀਕ ਹੈ, ਠੀਕ ਹੈ। ਸਾਡੇ ਤੇ ਸਾਹਮਣੇ ਨੇ ਇੱਕ ਮੁੰਡਾ ਮੁੰਡਾ ਖੜਾ ਹੁੰਦਾ ਪਤਲਾ ਜਿਹਾ, ਹੈ ਨਿੱਕਾ ਜਿਹਾ, ਇੱਦਾਂ ਲੱਗਦਾ ਕੋਈ ਭੂਤ ਖੜਾ ਹੈ। ਹਮ, ਉਹਨੇ ਨਾ ਮਤਲਬ ਟੀ ਸ਼ਰਟ ਵੀ ਨਹੀਂ ਪਾਈ ਹੁੰਦੀ। ਗ੍ਰੀਨ ਵਾਲਾ ਪਜਾਮਾ ਪਾਇਆ ਹੁੰਦਾ। ਸਾਹਮਣੇ ਉਹ ਹੈ ਵੀ ਹੱਡੀ ਜਿਹਾ
ਉਹ ਤਾਂ ਨੀ ਲੱਗਦਾ। ਜਿਹੜਾ ਖੇ ਚ ਖੜਾ ਕੀਤਾ ਹੁੰਦਾ ਡੰਡਾ।
ਅੱਖੀ ਪੁਤਲਾ ਜ ਉਹ ਤਾਂ ਚਲ ਫੇਰ ਵੀ ਮੂੰਹ ਮਾਂ ਦਿਖਦਾ ਉਹਦਾ ਵਾ, ਉਹ ਵੀ ਨੀ ਦਿਖਦਾ। ਜਿੱਦਾਂ ਭੂਤ ਖੜਾ ਕੀਤਾ ਹੁੰਦਾ। ਡੰਡਾ ਆ
ਮੈਂ ਅੱਜ ਓਹੀ ਇੱਕ ਯੂਟਿਊਬ ਤੇ ਨਾ ਸਟੋਰੀ ਦੇਖ ਰਹੀ ਸੀਗੀ। ਅ ਦੋ ਹਜ਼ਾਰ ਇੱਕ ਦੀ ਕਿਸੇ ਫੈਮਿਲੀ ਦੀ ਸੀ। ਹਨ ਦੀ।
ਹਾਂਜੀ।
ਉਹਦੇ ਵਿੱਚ ਮਤਲਬ ਕੁੜੀ ਦੀ ਲਵ ਮੈਰਿਜ ਹੋਈ ਹੁੰਦੀ ਆ।ਤੇ ਉਹਦੇ ਪੇਕੇ ਨਾ ਬਹੁਤ ਜ਼ਿਆਦਾ ਮਤਲਬ ਅਸਾਮੀ ਹੁੰਦੇ ਹੈ, ਬਹੁਤ ਜ਼ਿਆਦਾ ਅਮੀਰ ਹੁੰਦੇ ਆ।
ਅੱਛਾ-ਅੱਛਾ।
ਅਤੇ ਉਹ ਆਪਣੀ ਛੋਟੀ ਭੈਣ ਦੇ ਬਰਡੇ ਵਾਲੇ, ਬਰਡੇ ਵਾਲੀ ਰਾਤ ਨੂੰ ਸਾਰੇ ਪੂਰੀ ਫੈਮਲੀ ਨੂੰ ਮਾਰ ਦਿੰਦੀ ।ਆਪਣੇ ਹਸਬੈਂਡ ਨਾਲ ਮਿਲ ਕੇ
ਅੱਛਾ। ਕੁੜੀ ਦੀ ਫੈਮਲੀ ਵਾਲੇ
ਨਹੀਂ ਹਾਂ, ਕੁੜੀ-ਕੁੜੀ ਆਪਣੀ ਪੇਕੇ ਵਾਲੀ ਫੈਮਿਲੀ ਨੂੰ ਮੰਮੀ-ਡੈਡੀ ਜਿਹੜੇ ਆ। ਉਹਨਾਂ ਨੂੰ ਪੂਰੀ ਫੈਮਲੀ ਨੂੰ ਮਾਰ ਡੰਡੇ ਆ। ਨੌ-ਨੌ ਜਣਿਆਂ ਨੂੰ ਮਾਰ ਡੰਡੇ ਆ। ਆਪਣੇ ਹ ਨੂੰ ਮਿਲ ਕੇ ਉਹੀ ਸਟੋਰੀ ਮੈਂ ਦੇਖਦੀ ਹੋਈ ਸੀਗੀ। ਨਵੀਂ ਤੋਂ ਨਵੀਂ ਕਪਲੀਕੇਸ਼ਨ।ਦੋ ਹਜ਼ਾਰ ਪੱਚੀ ਵਿੱਚ ਦੋ ਹਜ਼ਾਰ ਇੱਕ ਵਿੱਚ ਉਹਨੇ ਮਾਰਿਆ ਸੀਗਾ ।ਉਹਨਾਂ ਨੂੰ, ਦੋ ਹਜ਼ਾਰ, ਪੱਚੀ ਚ ਉਹਨਾਂ ਨੂੰ ਜੇਲ੍ਹ ਤੋਂ ਬੇਲ ਮਿਲ ਗਈ।
ਜੇਲ ਚ ਹੀ ਰੱਖਣਾ ਚਾਹੀਦਾ। ਉਦੋਂ
ਨਹੀਂ। ਉਹਨਾਂ ਨੂੰ ਫਾਂਸੀ ਵੀ ਹੋਈ ਸੀਗੀ। ਉਸ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਵੀ ਚੱਲਦੀ ਰਹੀ।ਤੇ ਪਤਾ ਨਹੀਂ ਕਿੱਦਾਂ-ਕਿੱਦਾਂ ਕੀ ਹੋਇਆ ਦੋ ਹਜ਼ਾਰ ਪੱਚੀ ਵਿੱਚ ਹੁਣ ਉਹ ਛੁੱਟ ਗ ਗਿਆ ਦੋਨੋਂ ਜਣੇ।
ਓਕੇ-ਓਕੇ, ਗ਼ਲਤ ਗੱਲ ਹੈ ਪਰ, ਏਦਾਂ ਬਹੁਤ ਟਾਈਮ ਖਰਾਬ ਅੱਜ ਕੱਲ੍ਹ ਦਾ
ਉਹੀ ਗੱਲ ਹੈ ਨਾ ਜਿਹਨੇ ਉਸ ਟਾਈਮ ' ਤੇ ਆਪਣੀ ਫੈਮਿਲੀ ਨੂੰ ਇਹਨੇ ਦੇਖਿਆ ਨਾ ਉਹਹੀ ਮੈਂ ਸਟੋਰੀ ਦੇਖਦੀ ਪਈ ਸੀ, ਕਿੱਦਾਂ ਕਿੱਦਾਂ ਕੀ ਹੋਇਆ। ਉਹਨਾਂ ਨੇ ਐਪਲੀਕੇਸ਼ਨਸ ਬਹੁ ਪਾਈਆਂ, ਕਦੀ ਪ੍ਰਧਾਨ ਮੰਤਰੀ ਨੂੰ, ਕਦੀ ਕਿਸੇ ਨੂੰ, ਕਦੀ ਕਿਸੇ ਨੂੰ। ਤੇ ਉਹ ਬਸ ਲੀ ਰਿਹਾ ਹੋ ਗਏ ਸੱਚੀ 'ਚ।
ਉਹੀ ਨਾ ਅੱਜ ਕੱਲ ਦਾ ਜ਼ਮਾਨਾ ਹੀ ਬਹੁਤ, ਉਹ ਤੁਸੀਂ ਸੁਣੀ ਨੀ ਸੀ ਨੀਲੇ ਡ੍ਰਾਮ ਵਾਲੀ ਕਹਾਣੀ।
, ਸੁਣੀ ਸੀ ਹਾਂਜੀ।
ਉਹ ਕਿੰਨਾ ਮਤਲਬ ਗ਼ਲਤ ਕੀਤਾ ਮਤਲਬ, ਟੁਕੜੇ ਟੁਕੜੇ ਕਰਕੇ ਇਕ, ਕਿਸੇ ਨੇ ਸੋਚਿਆ ਵੀ ਨੀ ਹੋਊਗਾ ਕਿ ਕਦੀ ਇਹ ਵੀ ਚੀਜ਼ ਹੋਊਗੀ ਲਾਈਫ 'ਚ ਕਿਸੇ ਦੇ ਨਾਲ। ਟੁਕੜੇ ਟੁੱਕ ਟੁਕੜੇ ਕਰਕੇ ਡ੍ਰਾਮ ਚ ਪਾਤਾ, ਉੱਪਰ ਸੀਮਟ ਪਾਤਾ। ਤਾਂ ਮਤਲਬ ਬਹੁਤ, ਸੁਣਨ ਚ ਜਦੋਂ ਸਾਨੂੰ ਗੱਲ ਕਈ ਹਾਸਾ ਆਉਂਦੈ ਬਟ ਫੇਰ ਵੀ ਜਿਹਦੇ ਨਾਲ ਬੀਤੀ, ਜਿਹਦੇ ਨਾਲ ਆਲੇ ਦੁਆਲੇ ਦੇ ਲੋਕੀ, ਉਹ ਕੀ ਸੋਦੇ ਹੋਉਗੇ?
ਗਲ ਓਹੀ ਹੈ। ਉੱਥੇ ਤਾਂ ਡਰ ਦਾ ਮਾਹੌਲ ਹੋਣਾ ਪੂਰਾ, ਉੱਥੇ ਕੀ ਪੂਰੇ ਇੰਡੀਆ ਚ ਡਰ ਦਾ ਮਾਹੌਲ ਏ ।
ਹਾਂਜੀ-ਹਾਂਜੀ, ਬਹੁਤ ਮਤਲਬ ਗ਼ਲਤ ਚੀਜ਼, ਬਹੁਤ ਗ਼ਲਤ ਕਰ ਰਹੇ ਅੱਜ ਕੱਲ ਲੋਕੀ ਨਾ।
ਅੱਜ-ਕੱਲ ਇਸ ਚੀਜ਼ ਤੋਂ ਸਾਰੇ ਡਰੇ ਹੋਏ ਆ।
ਹੰ ਬਿਲਕੁਲ-ਬਿਲਕੁਲ, ਇਸੀ ਇਸੀ ਚੀਜ਼ਾਂ ਕਰਕੇ ਅੱਧਿਆ ਦੇ ਵਿਆਹ ਨਹੀਂ ਹੋ ਰਹੇ, ਏਦਾਂ ਬਚਾਰੇ ਲਾਈਫ ਕੱਟ ਰਹੇ ਆਪਣੀ।
ਉਹ ਅੱਧੇ ਤਾਂ ਕਰੋਣਾ ਹੀ ਨਹੀਂ ਚਾਹੁੰਦੇ। ਤੇ ਹੁਣ ਮੈਂ ਖੁਦ ਨੀ ਚਾਹੁੰਦੀ ਵੀ ਮੇਰਾ ਵਿਆਹ ਹੋਵੇ, ਮੈਡਮ ਤੁਸੀਂ ਕਰਾਉਣਾ?
ਮੇਰਾ ਤਾਂ ਕੋਈ ਪਲੈਨ ਨੀ ਹੈਗਾ, ਮੈਂ ਤਾਂ ਜਿਸ ਗੱਲਾਂ ਤੋਂ ਡਰਦੀ ਹਾਂ ਨਾ, ਮੈਂ ਕਿਹਾ ਨਾ ਹੀ ਕਰਾਵਾਂ ਤਾਂ ਵਧੀਆ ਆ। ਪਰ ਚਲੋ ਅਸੀਂ ਤਾਂ ਕਹਿ ਦਿੰਦੇ ਹਾਂ ਕਿ ਅਸੀਂ ਨਾ ਕਰਾਈਏ ਤਾਂ ਵਧੀਆ, ਬਟ ਘਰ ਵੱਡਿਆਂ ਨੇ ਤਾਂ ਕਰ ਹੀ ਦੇਣਾ ਨਾ। ਉਹ ਉਹਨਾਂ ਦੇ ਅੱਗੇ ਤਾਂ ਕੋਈ ਜ਼ੋਰ ਨੀ ਹੈਗਾ।
ਨਹੀਂ ਸਾਡਾ ਜੋਰ ਚੱਲ ਜਾਣਾ, ਅਸੀਂ ਚਲਾ ਲੈਣਾ ਜੋਰ । ਅਸੀ ਨਹੀਂ ਕਰਾਉਣਾ
ਚਲੋ, ਜਿਹੜਾ ਚੱਲਦਾ ਉਹ ਚਲਾਵੇ, ਅਸੀਂ ਤਾਂ ਕਹਿੰਦੇ ਆ ਵਧੀਆ ਗੱਲ ਆ ਬਟ ਮੈਂ ਇਹ ਜ਼ਰੂਰ ਚਾਹੂੰਗੀ ਕਿ ਲਾਈਫ ਪਾਰਟਨਰ ਨਾਲ ਮੈਂ ਮਤਲਬ ਪਹਿਲੇ ਬਿ ਬਿਤਾਊਂਗੀ ਕਿ ਹਾਂ ਮੇਰੇ ਨਾਲ ਸਹੀ ਆ, ਕੰਫਰਟੇਬਲ ਆ, ਫੇਰ ਮੈਂ ਅੱਗੇ ਜਾਕੇ, ਅੱਗੇ ਦਾ ਸੋਚੂਗੀ । ਏਦਾਂ ਨਹੀਂ ਸੋਚੇ ਸਮਝੇ ਫੈਸਲਾ ਨਹੀਂ, ਕੋਈ ਕਰਨਾ
ਨਹੀਂ ਮਤਲਬ ਤੁਸੀਂ ਇਹ ਕਹਿੰਦੇ, ਤੁਸੀਂ ਪਹਿਲਾਂ ਲਿਵਿੰਗ ਚ ਰਹਿਣਾ, ਫਿਰ ਵਿਆਹ ਕਰਾਉਣਾ?
ਲਿਵਿੰਗ ਚ ਵੀ ਰਹਿਣ ਦਾ ਮਤਲਬ ਇਹ ਨੀ, ਅੱਜ ਕੱਲ ਤਾਂ ਚਲੋ ਚਲੋ ਸਭ ਨੂੰ, ਮਤਲਬ ਮੈਂ ਇਹ ਚਾਹੁੰਦੀ ਹਾਂ, ਮੇਦੀ ਤਾਂ ਲਵ ਮੈਰਿਜ ਹੋ ਜਾਵੇ ਤਾਂ ਬੈਸਟ ਆ, ਮਤਲਬ ਮੈਨੂੰ ਕੋਈ ਅੱਛਾ ਬੋਏ -ਮੁੰਡਾ ਮਿਲ ਜਾਵੇ ਕਿ ਮੈਂ ਉਹਦੇ ਨਾਲ ਪਹਿਲੇ ਸਾਰਾ ਮਤਲਬ ਗੱਲਾਂ ਬਾਤਾਂ ਕਰਾਂ, ਪੁੱਛਾਂ ਉਹਦੇ ਬਾਰੇ ਕੀ ਹੈ ਜਾਂ ਕੀ ਨਹੀਂ ਫੇਰ ਅਗਲਾ ਸਟੈਪ ਚੱਕ ਕੀ ਨਹੀਂ ਤਾਂ ਅਰੇਂਜ ਮੈਰਿਜ ਚ ਮੈਨੂੰ ਟਰਸਟ ਹੀ ਨਹੀਂ ਹੈਗਾ। ਬਿਲਕੁਲ ਵੀ, ਫੇਰ ਤਾਂ ਬਈ ਇ ਇੱਦਾਂ ਹੋਣਾ ਕੀ ਇੱਕ ਸਮਝੌਤਾ ਹੀ ਆ ਕਿ ਹਾਂ ਲਾਈਫ ਬਿਤਾਉਣੀ ਆ ਬਸ, ਜਿੱਦਾਂ ਹੈਗਾ
ਕਈ ਵਾਰ ਅਰੇਂਜ ਮੈਰਿਜ ਚ ਵੀ ਪਾਟਨਰ ਵ ਵਧੀਆ ਮਿਲ ਜਾਂਦਾ ਅਤੇ ਕਈ ਵਾਰ ਲਵ ਮੈਰਿਜ 'ਚ ਵੀ ਵਧੀਆ ਨਹੀਂ ਰਹਿੰਦਾ। ਇਸ ਲਈ ਸਭ ਕੁਛ ਰੱਬ ਤੇ ਛੱਡ ਦੋ, ਜੋ ਜੋ ਹੋ ਗਿਆ ਠੀਕ।
ਉਹ ਤਾਂ ਚਲੋ, ਹੁਣ ਲਵ ਮੈਰਿਜਾਂ ਵਾਲੇ ਵੀ ਇੱਕ ਦੂਜੇ ਨੂੰ ਛੱਡ ਹੀ ਰਹੇ।ਦੋ ਸਾਲਾ ਨੂੰ ਬੱਚੇ ਹੋ ਗਏ ਚਲੋ ਜੀ ਡਾਈਵੋਰਸ ਪੇਪਰ ਤਿਆਰ ਰੱਖੋ।
ਉਹੀ ਇੰਡੀਆ ਦਾ ਕੈਨੇਡਾ ਵਾਲਾ ਹਾਲ ਬਣਿਆ। ਜਾ ਕੇ
ਹਾਂਜੀ।ਹਾਂਜੀ।ਹੁਣ ਸਾਡੇ-ਸਾਡੇ ਮਤਲਬ ਇੰਡੀਆ ਚ ਕੁੜੀ ਆ ਮੁਸਕਾਨ ਮੁਸਕਾਨ।ਮਤਲਬ ਉਹ ਉਹਨੇ ਮੈਰਿਜ ਕਰਾਈ ਉਹਦਾ ਬੱਚਾ ਆ ਹੁਣ ਛੋਟਾ ਮੁੰਡਾ ਤੁਹਾਨੂੰ ਵੀ ਸ਼ਾਇਦ ਜਾਣਦੇ ਹੋ ਉਹ।ਮਤਲਬ ਉਹ ਉਹਨੇ ਇਨੀ ਆਪਣੇ ਬਚ-ਬਚ ਪੰਚ ਵਿਆਹ ਕਰਾ ਲਿਆ ਜਾਂਦੀ ਹੋਏਗੀ ਤੁਹਾਨੂੰ ਅ ਮਤਲਬ ਪਹਿਲੇ ਜਿੱਥੇ ਅਸੀਂ ਜੋਬ ਕਰਦੇ ਸੀ ਉੱਥੇ ਕੰਮ ਕਰਦੀ ਸੀ ਉਹ।
ਓਕੇ-ਓਕੇ ਸ਼ਾਇਦ ਹਾਂ-ਹਾਂ। ਉਹ ਜਿੱਥੇ ਤੁਸੀਂ ਕੰਮ ਕਰਦੇ ਸੀ
ਹਾਂਜੀ, ਹਾਂਜੀ, ਹਾਂਜੀ।ਉਹ ਕੁੜੀ ਦੇਖ ਲਓ ਹੁਣ ਕਿੰਨਾ ਮਤਲਬ।
ਅੱਛਾ ਮੈਮ ਦੋ ਮਿੰਟ ਰੁਕੋਗੇ ਮੈਂ ਬੈਕ ਕਾਲ ਕਰਾਂ।
ਹਾਂਜੀ, ਹਾਂਜੀ।ਮੈਮ ਕੋਈ ਨਹੀਂ।
ਹੁਣੇ ਮੈਂ ਤੁਹਾਨੂੰ ਕਰਦੀ।